ਹੈਲੋ-ਹੈਲੋ, ਹਾਂਜੀ।
ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਐ?
ਵਧੀਆ ਵਧੀਆ,
ਹੋਰ ਸੁਣਾਓ ਕੀ ਕਰਦੇ ਪਏ।
ਬਸ ਰੋਟੀ ਖਾਧੀ ਅਸੀਂ ਹੁਣੇ,
ਹੂੰ,
ਹੋਰ ਤੁਸੀਂ ਖਾ ਲਈਏ। ਅਸੀਂ ਬਣਾਈਆਂ ਭਿੰਡੀਆਂ ਫਰਾਈ ਕਰਕੇ ਨਾ।
ਅੱਛਾ
ਜਿਸ ਤਰ੍ਹਾਂ ਪਕੌੜੇ ਵਾਕਣ ਬਣਾਉਦੇ ਨਾ ਬੇਸਨ ਚ ਪਾ ਕੇ ਉਸ ਤਰ੍ਹਾਂ
ਅੱਛਾ, ਅਵਾਜ਼ ਬੜੀ ਘੱਟ ਆ ਰਹੀ ਹੈ।
ਹਾਂਜੀ, ਆਵਾਜ਼ ਮੈਨੂੰ ਵੀ ਤੁਹਾਡੀ ਘੱਟ ਹੀ ਆਂਦੀ ਪਈ ਹੈ।
ਹਾਂ, ਹੋਰ ਕੀ ਕਰਦੇ ਪਏ ਸੀਂ
ਬਸ ਰੋਟੀ ਖਾ ਕੇ ਬਸ ਬੈਠੇ ਆ ਤੇ ਥੋੜੇ ਬਾਰਿਸ਼ ਵਗੈਰਾ ਆਉਂਦੀ ਪਈ ਸੀ। ਕੱਪੜੇ ਉਤਾਰੇ ਨੇ ਬਾਹਰੋਂ ਕਪੜੇ ਪਾਏ ਦੇ ਸੀ ਧੋਤੇ ਹੋਏ ਕਪੜੇ ਸੁੱਕਦੇ ਹੀ ਨਈ ਪਏ।
ਆਹ ਗੋ ਸਿੱਜ ਸੇਜਲ ਰਹਿ ਜਾਂਦੀ ਨਾ ਧੁੱਪ। ਵਿੱਚ ਸੁੱਕੋ ਤੇ ਅਲੱਗ ਤੋਂ ਹੋਈ ਜਾਂਦੇ ਨੇ ਇਸ ਤਰ੍ਹਾਂ ਸਿੱਲੇ ਸਿੱਲੇ ਰੱਖਦੇ ਆ।
ਹਾਂਜੀ, ਬਸ ਪੱਖੇ ਥੱਲੇ ਪਾਏ ਦੇ ਨੇ।
ਹੂੰ, ਅਸੀਂ ਵੀ ਤੋ ਤੇ ਹੈ ਪਰ ਇਹ ਸਾਈਡ ਧੁੱਪ ਬੜੀ ਚੜੀ ਹੋਈ ਸਵੇਰ ਦੀ ਰਾਤੀ ਵੀ ਬਾਰਿਸ਼ ਬਣੀ ਸੀ ਆਈ ਨਹੀਂ ਕੱਲ੍ਹ ਆਈ ਸੀ ਸਵੇਰੇ
ਬਸ ਬਾਰਿਸ਼ ਆਉਂਦੀ ਨਾਲ ਹੀ ਗਰਮੀ ਹੋ ਜਾਂਦੀ ਹੈ।
ਹਾਂ, ਗਰਮੀ ਤਾਂ ਬਹੁਤ ਜ਼ਿਆਦਾ ਬਿਲਕੁਲ ਹੀ ਦਿਲ ਘਬਰਾਉਂਦਾ ਪਿਆ ਇਸ ਐਸੀ ਗਰਮੀ ਪਈ ਦੀ ਹੈ।
ਮਨ ਹੀ ਨਹੀਂ ਕਰਦਾ ਏਸੀ ਤੋਂ ਬਾਹਰ ਜਾਣ ਦਾ ਬਸ ਮਨ ਕਰਦਾ ਏਸੀ ਲੱਗਾ ਰਹੇ। ਥੋੜ੍ਹਾ ਜਿਹਾ ਪਸੀਨਾ ਆਏਗਾ ਇਸ ਤਰਾ ਚਿਪ ਚਿਪ ਹੋ ਜਾਂਦਾ ਹੈ।
ਚਿਪਚਿਪਾ ਆਹ ਬਸ ਇਸ ਤਰ੍ਹਾਂ ਹੀ ਹੋਰ ਕਿਤੇ ਜਾਣ ਤੇ ਦਿਲ ਵੀ ਨਹੀਂ ਕਰਦਾ ਪਿਆ ਐਡੀ ਧੁੱਪ ਵਿੱਚ
ਹੋਰ ਕੀ ਇੰਨੀ ਗਰਮੀ 'ਚ ਮਨ ਵੀ ਨਹੀਂ ਕਰਦਾ ਕਿਧਰੇ ਜਾਣ ਦਾ।
ਅਛਾ, ਤੁਹਾਡੇ ਸਕੂਲ ਖੋਲ੍ਹ ਗਏ ਨੇ ਉਸ ਸਾਈਡ।
ਹਾਂਜੀ, ਸਕੂਲ ਸਾਡੇ ਖੁਲ੍ਹ ਗਏ ਨੇ ਮੇਰੀ ਭਾਬੀ ਦਾ ਹੈਗਾ ਬੇਟਾ ਉਹ ਨ ਗਿਆ ਸੀ ਸਕੂਲ ਅੱਜ
ਅੱਛਾ,
ਬਾਕੀ ਜ਼ਿਆਦਾ ਤਰ ਤਾਂ ਖੁੱਲ ਗਏ ਨੇ ਸਕੂਲ ਸਾਰੇ ਪਾਸੇ
ਸਾਡੇ ਤੇ ਇੱਧਰਲੇ ਪਾਸੇ ਛੁੱਟੀਆਂ ਵੱਧ ਗਈਆਂ ਹੋਰ ਛੋਟੇ ਬੱਚਿਆਂ ਦੀਆਂ
ਅੱਛਾ, ਅੱਛਾ ਤੁਹਾਡੇ ਉੱਧਰ ਤਾਂ ਵੱਧ ਜਾਂਦੀਆਂ ਹਰ ਸਾਲ
ਪਹਿਲੇ ਛੇ ਤਰੀਕ ਖੁੱਲ੍ਹੇ ਸੀ ਪਹਿਲੀ ਤੋਂ ਫਿਰ ਹੋਰ ਅੱਗੇ ਹੋ ਗਿਆ ਹੁਣ ਅਗਲੇ ਸੋਮਵਾਰ। ਤਕ ਛੁਟਿਆਂ ਪਾ ਤੀਆਂ ਹੋਰ ਅੱਠ ਛੁੱਟ ਵੱਧ ਗਿਆ।
ਅੱਛਾ,
ਹੂੰ, ਹੋਰ
ਬਸ ਵਧੀਆ।
ਕੀ ਕਰਦੇ ਮਤਲਬ ਕੋਈ ਜੋਬ ਵਗੈਰਾ ਕਰਦੇ ਹੋ ਜਾਂ ਘਰ ਹੀ ਹੋ।
ਨਹੀਂ ਨਹੀਂ, ਜੋਬ ਨੀ ਹਜੇ ਕੁਛ ਵੀ ਨੀ ਕਰਦੀ ਹਜੇ ਘਰ ਹੀ ਆ ਬਸ
ਹੋਰ ਸ਼ੋਪਿੰਗ ਵਗੈਰਾ ਕੀਤੀ ਕੋਈ
ਸ਼ੋਪਿੰਗ ਅਸੀਂ ਹੁਣੇ ਗਏ ਦੇ ਸੀ ਅਸੀਂ ਗਏ ਸੀ ਉੱਥੇ ਹੇਮਕੁੰਡ ਸਾਹਿਬ ਗਏ ਸੀ ਤੇ ਸ਼ੋਪਿੰਗ ਬਸ ਉਥੋਂ ਹੀ, ਮਤਲਬ ਜਿੱਥੇ ਵੀ ਜਾਣਾ ਸ਼ੋਪਿੰਗ ਨਾਲੋਂ ਨਾਲ
ਹਾਂ, ਸ਼ੋਪਿੰਗ 'ਤੇ ਹੁੰ
ਤਾਂ ਅੱਜ ਕੱਲ੍ਹ ਤਾਂ ਕੋਈ ਨਵਾਂ ਫੈਸ਼ਨ ਆ ਜ ਤੇ ਉਹ ਪਲ ਜ਼ਰੂਰੀ ਹੁੰਦਾ ਹੈ।
ਹਾਂ, ਯਾਦਗਿਰੀ ਹੁੰਦੀ ਨਾ ਜਿੱਥੇ ਜਾਓ ਵੀਈ ਉੱਥੇ ਗਏ ਸੀ ਯਾਤਰਾ ਤੇ ਇਹ ਸਮਾਨ ਲਿਆ।
ਹਾਂਜੀ, ਬਿਲਕੁਲ ਸ਼ੋਪਿੰਗ ਤਾਂ ਜ਼ਰੂਰੀ ਹੁੰਦੀ ਸਭ ਤੋਂ ਪਹਿਲਾਂ
ਹਾਂ, ਠੀਕ ਰਿਹਾ ਸਫ਼ਰ ਹੈ ਨਾ।
ਹਾਂਜੀ, ਵਧੀਆ ਰਿਹਾ, ਸਫ਼ਰ ਤੇ ਅੱਛਾ ਸੀ।
ਹੂੰ,
ਵੈਸੇ ਵੀ ਤੁਹਾਨੂੰ ਪਤਾ ਹੀ ਉੱਥੇ ਠੰਡ ਹੀ ਹੁੰਦੀ ਹੈ।
ਹਾਂ, ਠੰਢ ਤੇ ਹੁੰਦੀ ਹੈ ਹੁਣ ਤੇ ਵੈਸੇ ਹੀ ਮੌਸਮ ਬਾਰਿਸ਼ ਵਾਲਾ ਹੋਏ ਦਾ।
ਹਾਂਜੀ। ਅਸੀਂ ਬਸ ਅਸੀਂ ਤੇ ਸਹੀ ਟਾਈਮ ਤੇ ਚਲੇ ਗਏ ਹਾਂ। ਸਾਡੇ ਤੋਂ ਬਾਅਦ ਤੇ ਰਸਤੇ ਬੰਦ ਹੋ ਗਏ ਸੀ। ਅਸੀਂ ਇੱਕ ਘੰਟੇ ਦਾ ਫ਼ਰਕ ਪਿਆ ਬਸ ਬਾਕੀ ਰਸਤੇ ਬੰਦ ਹੋ ਗਏ ਸੀ ਬਾਅਦ 'ਚੋਂ ਕਿਉਂਕਿ ਬਾਰਿਸ਼ ਆਉਂਦੀ ਵੀ ਸੀ। ਬਾਰਿਸ਼ ਦੇ ਨਾਲ ਫਿਰ ਉਹ ਧੁੰਦ ਵਗੈਰਾ
ਅਤੇ ਪੈਦਲ ਗਏ ਸੀ ਘੋੜੇ ਤੇ।
ਅਸੀਂ ਇਸ ਪੈਦਲ ਯਾਤਰਾ ਤੇ ਗਏ ਸੀ।
ਹੈਲੋ,
ਹਾਂਜੀ, ਪੈਦਲ ਗਏ ਸੀ।
ਪੈਦਲ ਗਏ ਸੀ। ਹਾਂ, ਕਈ ਘੋੜੇ ਕਰ ਲੈਂਦੇ ਨਾ ਜਿਹਨ੍ਹਾਂ ਨੂੰ ਚੱਲਣ ਵੇਲੇ ਔਖ ਹੁੰਦੀ।
ਕੱਟੇ ਸੀ। ਫਿਰ ਕਰਨ ਇੱਕ ਕੀਤਾ ਵੀ ਸੀ ਘੋੜਾ।
ਹੂੰ,
ਹਾਂ, ਉਹਨਾਂ ਨੂੰ ਫਿਰ ਲੈ ਕੇ ਜਾਣਾ ਮੁਸ਼ਕਿਲ ਛੋਟੇ ਹੈ ਨਾ ਫਿਰ।
ਹਾਂ, ਉਹ ਛੋਟੇ ਮੇ ਨ
ਹੂੰ, ਚੁੱਕਣਾ ਪੈਂਦਾ ਇਹਨਾਂ ਛੋਟੇ ਫੇਿਰ ਕਹਿੰਦੇ ਚੱਲ ਨਹੀਂ ਸਕਦੇ। ਇਸ ਤਰ ਫਿਰ ਬੱਚੇ ਪਤਾ ਬੇ ਬਣਾਦੇ ਨੇ।
ਹਾਂ,
ਨਾਲੇ ਕਿੰਨਾ ਹੀ ਤੁਰ ਲੈਣਗੇ ਸਾਡੇ ਵਾਸਤੇ ਨੀ ਇੰਨਾ ਮੁਸ਼ਕਿਲ ਸੀ। ਮਤਲਬ- ਅਸੀਂ ਵੀ ਗਏ ਹਾਂ, ਤੇ
ਹੋਰ ਸਭ ਫੈਮਲੀ, ਜੁਆਇੰਟ ਫੈਮਿਲੀ ਗਈ ਨਾ।
ਹਾਂਜੀ, ਅਸੀਂ ਗਏ ਸੀ ਨਾਲੇ ਬਾਕੀ ਕਜ਼ਨ ਵਗੈਰਾ ਗਏ ਸੀ। ਹੋਰ ਇੱਕ ਮਾਸੀ ਗਈ ਸੀ ਸਾਡੀ।
ਹਾਂ, ਬਸ ਅਸੀਂ ਵੀ ਸੋਚ ਹੀ ਰਹੇ ਸੀ ਜਾਣਾ ਤੇ ਇੱਥੋਂ ਕੋਈ ਸਾਥ ਨਹੀਂ ਬਣਦਾ ਵਾ ਸਾਡਾ। ਬਸ, ਇਕੱਲੇ ਵੀ ਜਾਣ ਦਿਲ ਨਹੀਂ ਕਰਦਾ। ਇਕੱਠੇ ਹੋਈਏ ਨਾ ਤਾਂ ਬੰ ਦਾ ਗੱਲ ਆਪਣੇ ਟਾਈਮ ਪਾਸ ਹੋ ਜਾਂਦਾ। ਇੱਕ- ਦੂਸਰੇ ਨੂੰ ਹੈਲਪ ਹੋ ਜਾਂਦੀ। ਦੀ ਅੱਗੇ- ਪਿੱਛੇ ਜਾਣ ਦੀ ਹਾਂ।
ਜ਼ਿਆਦਾ ਬੰਦੇ ਹੋ ਨਾਲ ਫਿਰ ਥੋੜ੍ਹਾ ਉਹ ਠੀਕ ਰਹਿੰਦਾ ਹੈ।
ਹਾਂ, ਦਿਲ ਵੀ ਲੱਗ ਜਾਂਦਾ ਨਾਲੇ, ਇਸ ਤਰ੍ਹਾਂ ਵੀ ਨੀ ਲੱਗਦਾ। ਕਿ ਅਸੀਂ ਇਕੱਲੇ ਆ ਜਾਂ ਕਿਸ ਤਰ੍ਹਾਂ
ਹਾਂਜੀ, ਬਿਲਕੁਲ ਅੱਗੇ -ਪਿੱਛੇ ਵੀ ਬੜੀਆਂ ਜਗ੍ਹਾ ਘੁੰਮਣ ਵਾਸਤੇ ਤੁਸੀਂ ਜਿਸ ਤਰ੍ਹਾਂ ਹੀ ਮੱਥਾ ਟੇਕ ਕੇ ਆਓਗੇ ਨਾ ਪਹਿਲੇ ਤਾਂ ਗੁਰਦੁਆਰੇ ਹੀ ਰੁਕਦੇ ਨੇ ਜ਼ਿਆਦਾਤਰ।
ਅੱਛਾ।
ਅਤੇ ਫਿਰ ਅੱਗੇੇ -ਪਿੱਛੇ ਬੜੀ ਜਗਾ ਬਦਰੀਨਾਥ ਵੀ ਘੁੰਮਣ ਵਾਲਾ ਹੈ, ਉੱਥੇ ਮੰਦਿਰ ਹੈ।
ਉਸ ਰਸਤੇ ਵਿੱਚ ਆਉਂਦਾ ਜਾਂ ਥੋੜਾ ਅਲੱਗ ਰਸਤਾ
ਥੋੜਾ ਜਿਹਾ ਜਿਸ- ਤਾਂ ਤੁਸੀਂ ਅਲੱਗ ਰਸਤਾ ਮਤਲਬ ਥੋੜ੍ਹਾ ਜਿਹਾ ਰੂਟ ਚੇਂਜ ਹੋ ਜਾਏਗਾ।
ਹਾਂ, ਉਹ ਥੋੜਾ ਮਤਲਬ ਰੋਡ ਦਾ
ਮਤਲਬ ਉਹੀ ਜਗਾ ਰਹੇਗੀ। ਥੋੜਾ ਜਿਹਾ ਜਿਸ ਤਰਾਂ, ਸਾਨੂੰ ਜਾਣਾ ਹੀ ਪੈਂਦਾ ਏ। ਕਿਸੇ ਸਿਟੀ ਚ ਘੁੰਮਣ ਵਾਸਤੇ, ਉਸ ਤਰਾਂ ਥੋੜਾ, ਜਿਹਾ ਜਾਏਗਾ।
ਹਾਂ, ਓਈ ਨਾ ਸ਼ਹਿਰ ਉਈ ਹੈ। ਤੇ ਥੋੜਾ ਸੜਕ ਦਾ ਫ਼ਰਕ, ਪੈ ਜਾਂਦਾ ਹੈ।
ਤੇ ਬਾਕੀ ਫੇਰ, ਹੋਰ ਇੱਕ ਮਾਨਾ ਬੋਡਰ, ਆਉਂਦਾ ਏ। ਉੱਥੇ ਕਹਿੰਦੇ ਨੇ। ਲਾਸਟ ਪਤਾ ਨਹੀਂ, ਫਸਟ ਦੁਕਾਨ ਐ।
ਸਭ ਤੋਂ ਪਹਿਲੀ, ਦੁਕਾਨ ਉੱਥੇ ਹੈ। ਜਿੱਥੇ ਉਹ ਵੀ ਹੈਗਾ। ਔਰ, ਹਰ ਕੀ ਪੌੜੀ ਵੀ, ਆਂਦੀ ਏ। ਮਤਲਬ ਬੜਾ ਕੁਛ ਆਂਦਾ ਰਸਤੇ ਚ ਤੇ। ਦੇਖਣ ਵਾਸਤੇ। ਤੁਸੀਂ ਬੜਾ ਕੁਛ ਵੇਖ ਸਕਦੇ ਹੋ। ਹੈਗਾ ਹਫ਼ਤੇ, ਦਾ ਟੂਰ ਹੈਗਾ ਹੈ।
ਆਹੋ ਜਾਓ, ਤੇ ਪਤਾ ਲੱਗਦਾ। ਇਸ ਤਰਾਂ ਸੁਣੀ ਸੁਣਾਈ ਗੱਲਾਂ ਤੇ। ਬਹੁਤ ਇਹ ਹੋ ਗਿਆ। ਓਹ ਹੋ ਗਿਆ, ਜਾਓ ਤਾਂ ਪਤਾ ਲੱਗਦਾ ਹੈ। ਹਾਂਜੀ।
ਹੋਰ ਤੁਸੀਂ, ਹੈਗੇ ਤੁਹਾਡੇ ਉੱਥੇ, ਰਿਸ਼ਤੇਦਾਰ। ਤੁਸੀਂ ਉਹਨਾ ਨੂੰ ਵੀ, ਨਾਲ ਲੈ ਕੇ ਜਾਣਾ।
ਹਾਂ। ਬਸ ਇਸ ਵਾਰ ਤੇ, ਹੁਣ ਤੇ ਬਾਰਿਸ਼ਾਂ ਦਾ ਹੋ ਗਿਆ ਨਾ। ਮੌਸਮ ਤੇ। ਸੋ ਕਹਿ ਰਹੇ ਸੀ। ਹੁਣ ਨਹੀਂ ਜਾਣਾ। ਕਿਉਂਕਿ ਬਾਰਿਸ਼ ਦੇ ਵਿੱਚ ਨਾ, ਥੋੜਾ ਹੋ ਜਾਂਦਾ ਏ। ਪਾਣੀ ਦਾ ਡਰ, ਨਾਲੇ ਕੱਪੜੇ। ਕੱਪੜੇ ਵਗੈਰਾ ਵੀ, ਗਿੱਲੇ ਹੋ ਜਾਂਦੇ ਆ। ਤੇ ਮੌਸਮ ਥੋੜਾ ਅਗਲੀ ਵਾਰ, ਚੱਲ ਜਾਂਗੇ ਬਸ, ਅਗਲੇ ਸਾਲ ਤਾਂ ਜਾਣਾ ਹੀ ਜਾਣਾ। ਚਾਹੇ ਕੁਛ ਵੀ ਹੋ ਜਾਵੇ।
ਹਾਂਜੀ- ਹਾਂਜੀ, ਬਿਲਕੁਲ ਇਸ ਬਾਰੇ ਤੇ, ਹੁਣ ਮੌਸਮ ਖ਼ਰਾਬ ਹੀ ਹੁੰਦਾ ਪਿਆ।
ਹਾਂ, ਇਸ ਵਾਰ, ਬਰਸਾਤ ਵੀ ਜਲਦੀ, ਆ ਗਈ।
ਹਾਂ। ਨਾਲੇ ਦੇਖੋ ਨਾ। ਗਰਮੀ ਵੀ ਤੇ ਕਿੰਨੀ। ਹੁਣ ਗਰਮੀ ਹੋਈ ਸੀ। ਬੜੀ ਜ਼ਿਆਦਾ।
ਹੂੰ। ਬਹੁਤ ਜ਼ਿਆਦਾ ਗਰਮੀ। ਪਤਾ ਨੀ, ਇਹ ਏਸੀਆਂ ਦੀ ਵੀ, ਕੁਛ ਬੜੀ ਹੀਟ ਹੈ। ਹਰ ਪਾਸੇ, ਉਹ ਵੀ ਬੜੀ। ਇਸ ਤਰਾਂ ਲੱਗਦਾ, ਮੂੰਹ ਬਾਹਰ ਕੱਢੋ ਤੇ, ਪਤਾ ਨੀ ਕਿੰਨੇ। ਹੀਟਰ ਲੱਗੇ ਹੋਏ ਨੇ। ਜਿਨਾ ਅੱਗੇ ਅਸੀਂ, ਖੜੋ ਨੀ ਸਕਦੇ।
ਇੱਕ ਤੇ ਧੂੱਪ, ਪਤਾ ਨੀ ਕਿਸ। ਇਸ ਤਰਾਂ ਦੀ ਹੁੰਦੀ ਹੈ। ਚਿੱਟੀ- ਚਿੱਟੀ, ਲਸ਼ਕਾਰ ਇੰਨਾ ਤੁਪਦਾ। ਤੇ ਏਸੀਆਂ, ਦੀ ਤੇ ਗਰਮ, ਹਵਾ ਈ ਬੜੀ ਹੈ।
ਹੂੰ। ਹੋਰ ਸਤਓ?
ਬਸ ਵਧੀਆ। ਹੋਰ ਤੁਸੀਂ ਕਰ ਲਿਆ। ਨਾ ਰੋਟੀ ਖਾ ਲਈ ਏ।
ਨਾਜ ਖਾਣੀ ਹੈ। ਬਸ ਬਣਾ ਕੇ, ਬੈਠੀ ਸੀ। ਟਾਈਮ ਤੇ ਹੋ। ਗਦਾ ਖਾਣ ਦਾ। ਲੇਕਿਨ ਉਹ ਕੁੜੀ, ਮੇਰੀ ਨਾ ਉਹ ਬਸ, ਬੈਠੀ ਦੀ ਮੰਮੀ ਅ ਭੁੱਖ ਨਹੀਂ, ਮੈਂ ਕਿਹਾ ਚੱਲ। ਮੈਂ ਇਕੱਲੇ ਤਾਂ, ਖਾਣ ਦਾ ਮਜ਼ੇ ਨੀ ਰਹਿੰਦਾ ਦੋ ਇਕੱਠੇ ਹੀ ਖਾਵਾਂਗੇ।
ਅੱਛਾ।
ਤਾਂ ਬਾਕੀ, ਇਹ ਟਿਫਨ ਪੈਕ, ਕਰਕੇ ਭੇਜ ਦਿੱਤੇ ਦੁਕਾਨਾਂ ਤੇ। ਉਹ ਤੇ, ਲੈ ਗਏ ਨੇ। ਬਸ ਥੋੜੀ ਦੇਰ ਤੱਕ, ਖਾਣੇ ਆ, ਕੁਈ ਸਾਢੇ ਤਿੰਨ ਵਜੇ ਤੱਕ। ਉਹਨੇ ਨਾਲੇ, ਉਹ ਪੀਤਾ, ਰਜਾ ਬਣਾਇਆ ਸੀ। ਉਹ ਪੀਤਾ।
ਅੱਛਾ। ਉਹਦੇ ਨਾਲ, ਥੋੜਾ ਹੋ ਜਾਂਦਾ ਨਾ।
ਹਾਂ।
ਹੋਰ?
ਹੋਰ ਤੁਹਾਡੇ, ਮਦਰ ਇਨ ਲਾਅ, ਠੀਕ ਨੇ।
ਹਾਂਜੀ- ਹਾਂਜੀ, ਵਧੀਆ।
ਹੂੰ। ਠੀਕ ਰਹੀ, ਯਾਤਰਾ ਉਹਨਾਂ ਦੀ ਵੀ।
ਹਾਂਜੀ, ਯਾਤਰਾ ਵਧੀਆ ਰਹੀ ਹੈ। ਉਹਨਾਂ ਨੇ ਵੀ, ਹਾਂਜੀ। ਬਸ ਵਧੀਆ, ਬਸ ਮ ਫੇਰ ਉਹ, ਥਕਾਵਟ ਤੇ ਜਿਹੜੀ ਹੁੰਦੀ ਏ। ਉਹ ਤੇ ਹੋਣੀ ਹੈ।
ਆਹ ਤੇ ਫੇਰ, ਆਸਤਾ- ਆਸਤਾ ਹੀ ਜਾਣੀ ਏ। ਚਲੋ ਇੰਨਾ ਸ਼ੁਕ ਰੇ, ਹਿੰਮਤ ਹੋ ਕੇ, ਕਰਕੇ ਚਲੇ, ਉਹ ਵੀ ਆਇਓ। ਮੱਥਾ ਟੇਕ ਆਇਓ ਦਰਸ਼ਨ। ਹੁਣ ਕਰ ਆਏ
ਬਿਲਕੁਲ
ਚਲੋ ਹੁਣ ਕਰਨਾ ਵੀ ਕੀ ਹੈ ਬਸ ਰਲ ਮਿਲ ਕੇ ਜਾਣਾ ਉੱਥੇ ਵੀ ਜਾਣਾ ਹੁਣ ਇਕੱਲਾ ਬੰਦਾ ਜਾ ਨਹੀਂ ਸਕਦਾ ਕੀ ਕਰੇ
ਹੋਰ ਕੀ
ਹੋਰ ਸੁਣਾਓ
ਬਸ ਮੈਂ ਤੁਹਾਨੂੰ ਪੁੱਛਦੀ ਛੋਟੀ ਗੁੜੀਆ ਠੀਕ ਹੈ ਤੁਹਾਡੀ
ਹਾਂ ਬਸ ਉਹ ਗਏ ਦੇ ਨੇ ਅਜੇ ਨਾਨਕੇ ਨੇ ਅਜੇ ਆਏ ਨਹੀਂ
ਅੱਛਾ ਨਾਨਕੇ ਨੇ,
ਹਾਂ ਬਸ, ਛੁੱਟੀਆਂ ਇਹਨਾਂ ਦੀਆਂ ਬਾਈ ਤਰੀਕ ਖੁੱਲੀਆਂ। ਏ ਬੋਲ ਰਹੇ ਅ ਸੀ ਆਵਾਂਗੇ ਅਸੀਂ ਕੋਈ ਪੰਦਰਾਂ ਸੋਲਾਂ ਤਰੀਕ ਤੱਕ ਆਵਾਂਗੇ ਵਾਪਸ।
ਅੱਛਾ।
ਤੇ ਉੱਧਰ ਵੀ ਮੌਸਮ ਇਸ ਤਰ੍ਹਾਂ ਹੀ ਅੱਜ ਬਾਰਿਸ਼ ਹੁੰਦੀ ਪਈ ਹੈ। ਉੱਧਰ ਵੀ!
ਅੱਛਾ।
ਤੇ ਇੱਧਰ ਹੋਈ ਨਹੀਂ ਤੇ ਕੱਲ ਹੋਈ ਸੀ ਤੇ ਅੱਜ ਨਹੀਂ ਹੋਈ ਤੇ ਬਸ ਹੁਣ ਕੀਤਾ ਸੀ ਸਵੇਰੇ ਫੋਨ ਕਹਿ ਰਹੇ ਸੀ ਬਸ ਆ ਹੀ ਜਾਣਾ ਕੋਈ ਗੱਲ ਨਹੀਂ! ਸਾਨੂੰ ਲੈਣ ਆਓ ਵਾਪਸ ਗੱਡੀਆਂ ਚ ਰਸ ਬੜਾ ਹੈ ਇਸ ਯਤਰਾ ਵੀ ਚੱਲ ਰਹੀ ਹੈ।
ਹੂ,,, ਯਾਤਰਾ ਵਗੈਰਾ ਨਾਲੇ ਛੁੱਟੀਆਂ ਹੈ ਨਾ ਬੱਚਿਆਂ ਨੂੰ ਤਾਂ ਕਰਕੇ ਰਸ਼ ਹਰ ਜਗ੍ਹਾ ਤੇ ਰਸ਼ ਪੈਂਦਾ ਉਹਦਾ।
ਛੋਟੇ ਬੱਚੇ ਹੈ ਨਾ ਫਿਰ ਉਹ ਆ ਵੀ ਨਹੀਂ ਸਕਦੀ ਇਕੱਲੀ ਜਾਣਾ ਪੈਣਾ ਲੈਣ।
ਬਿਲਕੁਲ,
ਛੋਟੇ ਬੱਚਿਆਂ ਕਰਕੇ ਜਾਇਆ ਨੀ ਅਤੇ ਹਾਂ ਬਸ ਇਸ ਤਰ੍ਹਾਂ ਹੀ। ਗਰਮੀ ਕਰਕੇ ਕਾਲੀ ਪੈਂਦੀ ਵੀ ਜਾਵਾਂ ਨਾ ਜਾਵਾਂ।
ਵਧੀ ਨਹੀਂ ਤੁਸੀਂ ਵੀ ਸਗੋਂ ਵਧੀਆ ਚੱਕਰ ਲਗਾਓਗੇ ਇਸੇ ਬਹਾਨੇ!
ਆਹ! ਉਹ ਫਿਰ ਇਸ ਤਰ੍ਹਾਂ ਹੀ ਨਿਕਲਣ ਨਾ ਨਈ ਹੁੰਦਾ ਫਿਰ ਹਾਂ ਹੋਰ!
ਵਧੀਆ।
ਹੋਰ ਕੀ ਕਰਦੇ ਪਏ?
ਬਸ ਹੁਣ ਉਹ ਆਉਣਗੇ। ਸ਼ਾਮੀ ਆਉਣਗੇ ਸਾਰੇ ਫਿਰ ਦੇਖਾਂਗੇ।
ਇਸ ਲਈ ਗਏ ਤਾਂ ਸਾਰੇ ਕੰਮ ਤੇ।
ਹੋਰ-ਹੋਰ ਸਭ ਕੰਮ ਤੇ ਗਏ ਹੁੰਦੇ ਆ ਇਸ ਟਾਈਮ।
ਹੂੰ,,,
ਸਾਰਿਆਂ ਦੀ ਰੂਟੀਨ ਬਣੀਦੀ ਹੁੰਦੀ ਸਹੀ ਹੈ।
ਹਾਂ! ਉਹ ਤਾਂ ਕੰਮ ਵੀ ਜ਼ਰੂਰੀ ਹੈ। ਕੰਮ ਕਰਨਗੇ ਤੇ ਖਰਚੇ ਹੋਣਗੇ। ਇਸ ਤਰ੍ਹਾਂ ਕਿੱਥੇ
ਬਿਲਕੁਲ ਸਹੀ ਹੈ। ਹੋਰ ਤੁਸੀਂ ਵੀ ਕੁਛ ਕਰਦੇ ਹੋ!
ਮੈਂ ਨਹੀਂ ਬਸ ਫਿਲਹਾਲ ਤਾਂ ਹਾਊਸ ਵਾਈਫ ਹੀ ਹਾਂ।
ਅੱਛਾ।
ਹਾਂਜੀ!
ਚਲੋ ਠੀਕ ਹੈ ਫਿਰ!
ਚਲੋ ਫਿਰ ਟਾਈਮ ਓਵਰ ਹਾਂਜੀ। ਠੀਕ ਹੈ ਬਾਅਦ ਚੌ ਕਰਾਂਗੇ ਸਤਿ ਸ਼੍ਰੀ ਅਕਾਲ! ਸਤਿ ਸ਼੍ਰੀ।